ਹੈਲੋ ਸਤਿ ਸ੍ਰੀ ਅਕਾਲ ਜੀ ਹੈਲੋ ਹੋਰ
ਆਵਾਜ਼ ਆ ਰਹੀ
ਹਾਂ ਹਾਂਜੀ ਹਾਂਜੀ ਆ ਰਹੀ ਹੈ ਜੀ
ਹਾਂਜੀ
ਹੋਰ ਸੁਣਾਓ ਜੀ
ਜੀ ਬਸ ਵਧੀਆ ਤੁਸੀਂ ਸੁਣਾਓ
ਬੱਸ ਵਧੀਆ ਹੋਰ
ਜੀ ਕੀ ਹੋ ਰਿਹਾ ਸੀ
ਬੱਸ ਜੀ ਬੱਸ ਘਰ ਦੇ ਕੰਮ ਹੋਰ ਕੀ ਉਸ ਤੋਂ ਬਾਅਦ ਹੁਣ
ਹਾਂਜੀ ਘਰ ਦੇ ਕੰਮ ਤਾਂ ਕੰਮ ਨਹੀਂ ਹੁੰਦੇ
ਹਾਂ
ਹਾਂਜੀ ਤੇ ਬੱਚੋ ਨਾਲ ਥੋੜ੍ਹਾ ਬੈਠ ਕੇ ਬੱਚੋ ਨੂੰ ਐਜੂਕੇਸ਼ਨ ਤੇ ਬਤਾ ਰਹੀ ਸੀ ਕਿ ਕਿੰਨੀ ਜ਼ਰੂਰੀ ਹੋ ਗਈ ਸੀ ਐਜੂਕੇਸ਼ਨ ਅੱਜ ਕੱਲ੍ਹ ਬੱਚੇ
ਹਾਂਜੀ ਬਹੁਤ ਜ਼ਿਆਦਾ ਹੋਰ ਖਾਸ ਕਰ ਲੜਕੀਆਂ ਤੋਂ ਤੇ ਬਹੁਤ ਜ਼ਿਆਦਾ ਜ਼ਰੂਰੀ ਹੈ
ਹਾਂ ਹਾਂ ਹਾਂਜੀ
ਹੋ ਸਭ ਵਾਸਤੇ ਜ਼ਰੂਰੀ ਹੈ ਪੜ੍ਹਾਈ ਤੇ
ਸਮਝ ਆਉਂਦਾ ਹੈ ਕਿ ਸਹੀ ਕੀ ਹੈ ਤੇ ਗਲਤ ਕੀ ਹੈ ਹਾਂਜੀ ਹਾਂਜੀ
ਗਲਤ ਕੀ ਹੈ ਬਿਲਕੁਲ
ਹਾਂਜੀ ਦੇਖੋ ਇਹੀ ਗੱਲ ਹੈ ਜਦੋਂ ਬੰਦਾ ਪੜ੍ਹਦਾ ਲਿਖਦਾ ਹੈ ਔਰ ਸਿਰਫ਼ ਕਿਤਾਬ ਹਾਂਜੀ ਕਿਤਾਬਾਂ ਦਾ ਗਿਆਨ ਹੀ ਨਹੀਂ ਅਤੇ ਬਲਕਿ ਜ਼ਿੰਦਗੀ ਜੀਅ ਦਾ ਤਰੀਕਾ ਵੀ ਸਿਖਾਉਂਦਾ ਹੈ ਸਿੱਖਿਆ ਇਨਸਾਨ ਨੂੰ ਅੰਧੇਰੇ ਤੋਂ ਰੋਸ਼ਨੀ ਵ ਲੈ ਜਾਂਦੀ ਹੈ ਹਾਂ
ਲੈ ਕੇ ਜਾਂਦਾ ਹੈ ਬਿਲਕੁਲ ਜੀ ਸ਼ਿਕਸ਼ਾ ਜੋ ਹੈ ਮਤਲਬ ਇੱਕ ਬਹੁਤ ਵੱਡੀ ਚੀਜ਼ ਹੈ ਜ਼ਿੰਦਗੀ ਚ
ਹਾਂ ਾਂ ਜੀ
ਜੋ ਮੱਤਲਬ ਕੋਈ ਖੋ ਵੀ ਨਹੀਂ ਸਕਦਾ ਕੁਛ ਫਾਇਦਾ ਹੀ ਫਾਇਦਾ ਬਿਲਕੁੱਲ
ਹਾਂਜੀ ਬਿਲਕੁੱਲ ‌
ਪੜ੍ਹ ਲਿੱਖ ਕੇ ਬੱਚੇ ਚਲੋ ਕੁਛ ਸਿੱਖਦੇ ਨੇ ਕੁੱਛ ਪੜ੍ਹਨਗੇ ਕੁੱਛ ਕਰਨਗੇ ਆਉਣ ਵਾਲੇ ਟਾਈਮ ਵਿੱਚ ਬਹੁਤ ਕੰਧੇ ਨਾਲ ਕੰਧਾ ਮਿਲਾ ਕੇ ਚੱਲਦੇ ਨੇ ਬੇ ਹੋਰ ਖਾਸ ਕਰਕੇ ਲੜਕੀਆਂ ਉਸ ਤੇ ਬਹੁਤ ਜ਼ਰੂਰੀ ਹੈਗੀ ਆ ਐਜੂਕੇਸ਼ਨ ਕੱਲ ਨੂੰ ਆਪਣਾ ਘਰ ਸੰਭਾਲਣਗ ਆਪਣੇ ਬੱਚਿਆਂ ਨੂੰ ਸੰਭਾਲਣਾ ਉਹਨਾਂ ਨੇ ਬਹੁਤ ਜ਼ਰੂਰੀ ਹੈ ਮਤਲਬ ਅੱਜ ਦੇ ਟਾਈਮ ਵਿੱਚ ਨਾ ਹਾਂ ਅੱਜ
ਹਾਂਜੀ ਸਭ ਤੋਂ ਪਹਿਲਾਂ ਫਾਇਦਾ ਇਹ ਹੈ ਕਿ ਸਿੱਖਿਆ ਨਾਲ ਇਨਸਾਨ ਸਮਝਦਾਰ ਬਣ ਜਾਂਦਾ ਹੈ ਰ ਹਰ ਗੱਲ ਨੂੰ ਸੋਚ ਸਮਝ ਕੇ ਕਰਦਾ ਹੈ
ਕਰਦਾ ਬਿਲਕੁਲ ਵੀ ਹਮ
ਹਾਂਜੀ ਸਿੱਖਿਆ ਆਪਾਂ ਕੇ ਬੰਦਾ ਅ ਚੇਂਜ ਦਾ ਬੁਰਾ ਵਿੱਚ ਫ਼ਰਕ ਸਮਝ ਸਕਦਾ ਹੈ ਪੜ੍ਹੇ ਲਿਖੇ ਲੋਕ ਸਮਝ ਨੂੰ ਵੀ ਸਹੀ ਦਿਸ਼ਾ ਦਿਖਾਉਂਦੇ ਨੇ
ਦਸ਼ ਦਿਖਾਏਗਾ ਕਿੱਧਰੇ ਵੀ ਜਾ ਸਕਦਾ ਬ ਬ ਆਊਟਫ ਸਟੇਸ਼ਨ ਆਟ ਕੰਟਰੀ ਬੱਚਾ ਕਿੱਧਰ ਵੀ ਜਾਏਗਾ ਐਜੂਕੇਸ਼ਨ ਹਰ ਜਗ੍ਹਾ ਕੰਮ ਆ ਜੂਗਾ
ਹਾਂਜੀ ਹਰ ਜਗ੍ਹਾ ਕੰਮ ਆਉਂਦੀ ਹੈ ਤੇ ਬੜੋਨੀ ਰਿਸਪੈਕਟ ਵੀ ਕਰੇਗਾ
ਬਿਲਕੁਲ ਬਿਲਕੁੁ ਜੋ ਪੜ੍ਹਿਆ ਲਿਖਾ ਹੈਗਾ ਉਹ ਕਰੇਗਾ ਹੀ ਉੇ ਚੀ
ਿਆਂ ਨਾਲ ਤੋਂ ਰੁਜ਼ਗਾਰ ਦੇ ਮੌਕੇ ਵੱਧੇ ਹੋ ਜਾਂਦੇ ਨੇ ਤੇ ਸਰਕਾਰੀ ਨੌਕਰੀ
ਪ੍ਰਾਈਵੇਟ ਸਰਕਾਰੀ ਕਿਧਰੇ ਵੀ ਕਿਧਰੇ ਵੀ ਬੱਚਾ ਖੜਾ ਸਕਦਾ ਜੋ ਪੜ੍ਹਿਆ ਲਿਖਿਆ ਹੈਗਾ ਬੱਚਾ
ਜਿੰਨਾ ਜ਼ਿਆਦਾ ਪੜਾ ਬੰਦਾ ਉਹ ਹਾਂਜੀ ਹੁੰਦਾ ਹੈ ਉਹ ਨੀ ਚੇਂਜ ਅ ਚੰਗੀ ਨੌਕਰੀ ਮਿਲ ਸਕਦੀ ਹੈ ਆਜ ਦੇ ਟਾਈਮ ਵਿੱਚ ਬਿਨਾਂ ਸਿੱਖੀਆਂ ਨੇ ਨੌਕਰੀ ਮਿਲਣੀ ਬਹੁਤ ਮੁਸ਼ਕਿਲ ਹੋ ਗਈ ਹੈ ਜੀ
ਬੁਲ ਜੀ ਬਹੁਤ ਅੱਜ ਕੱਲ੍ਹ ਇੰਨੇ ਇੰਨੇ ਬੱਚੇ ਪੜ੍ਹੇ ਲਿਖੇ ਨੇ ਐਜੂਕੇਸ਼ਨ ਦੇ ਵਿੱਚ ਨੇ ਤਾਂ ਵੀ ਉਹਨਾਂ ਨੂੰ ਜੋਬ ਨੀ ਮਿਲਦੀ ਹੈਗੀ ਤੇ ਫਿਰ ਜੋ ਜੋ ਨਹੀਂ ਪੜ੍ਹੇਗਾ ਉਹ ਤਾਂ ਕੀ ਹੱਲ ਹੋਏਗਾ ਉਹ ਤੇ ਬਹੁਤ ਮੁਸ਼ਕਿਲ ਹੈ
ਹਾਂਾਂਜੀ ਦੇਖੋ ਜੀ ਸਿੱਕੇ ਨਾਲ ਇਨਸਾਨ ਨੂੰ ਆਪਣੇ ਪੈਰਾਂ ਦੇ ਕੜਾ ਉਹਨਾਂ ਸਿਖਾਉਂਦੀ ਹੈ ਤੇ ਐਜੂਕੇਸ਼ਨ ਤੋਂ ਮਸਤ ਹੈ ਜੀ
ਬਿਲਕੁਲ ਮਸਟ ਬਹੁਤ ਜ਼ਿਆਦਾ ਜ਼ਰੂਰੀ ਹੈ
ਹਾਂਜੀ ਹਨੂੰ ਚਾਹੀਦਾ ਕਿ ਬੱਚੋਂ ਨੂੰ ਸਮਝਾਵੇ ਕਿ ਪੜ੍ਹੋ ਤੇ ਇਹੀ ਜ਼ਰੂਰੀ ਹੈ ਹਾਂਜੀ
ਅੱਜ ਕੱਲ ਟਾਈਮ ਹੀ ਕੰਪਿਊਟਰ ਦਾ ਟਾਈਮ ਹੈਗਾਾ ਹਰ ਚੀਜ਼ 'ਚ ਬੱਚੇ ਨੂੰ ਕੰਪਿਊ ਦੀ ਵੀ ਬੜੀ ਜ਼ਰੂਰਤ ਹੈਗੀ ਉਹ ਵੀ ਬੱਚਾ ਕਰੇ ਪੜ੍ਹੇ ਆਪਣਾ ਸਿੱਖੇ ਲਾਈਫ ਵਿੱਚ
ਹਾਂਜੀ ਹਰ ਕੰਮ ਕੰਪਿਊਟਰ ਵਿੱਚ ਹੁੰਦਾ ਸੀ ਤੇ ਓਨਲਾਈਨ ਫੋਮ ਭਰਨਾ ਤੇ ਓਨਲਾਈਨ ਨੌਕਰੀ ਦਾ ਰਿਜ਼ਲਟ ਦੇਖਣਾ
ਕਰਨ ਆ ਬਿਲਕੁਲ ਜੀ ਤੁਸੀਂ ਵੈਸੇ ਵੀ ਕਿਧਰੇ ਵੀ ਜਾਓਗੇ ਯੋਗ ਕਰਨ ਵਾਸਤੇ ਪਹਿਲੇ ਤੁਹਾਨੂੰ ਇਹ ਪੁੱਛਣਏ ਵੀ ਤੁਸੀਂ ਤੁਹਾਨੂੰ ਕੰਪਿਊਟਰ ਆਉਂਦਾ ਕਹਿੰਦੇ ਮਸਟ ਹੋ ਜਾਂਦਾ ਵੀ ਤੁਹਾਨੂੰ ਕੰਪਿਊਟਰ ਆ ਰਿਹਾ ਤਾਂ ਤੁਹਾਨੂੰ ਜੋ ਅਗਲੇ ਬੱਚੇ ਵੀ ਅਗਲਾ ਬੰ ਲੱਗਣਗੇ ਬਿਲਕੁਲ ਕੰਪਲਸਰੀ ਹੈ
ਇਕ ਜੀ ਨਾਲ ਸਮਾਜ ਵਿੱਚ ਇੱਜਤ ਮਿਲ ਸਮਾਜ ਵਿੱਚ ਇੱਜਤ ਮਿਲਦੀ ਹੈ ਅ ਕਹਿੰਦੇ ਨੀ ਲੋਕ ਤੇ ਆਈਏ ਐਸ ਹੈ ਜਾਂ ਆਈ ਪੀ ਐਸ ਹੈ
ਹਾਂ, ਆਈ ਪੀ ਐਸ ਹੈ। ਬਿਲਕੁਲ ਡਾਕਟਰ ਹੈ। ਬੀਟੈਕ ਕੀਤੀ ਹੈ। ਇਹ ਹੈ। ਬਹੁਤ, ਬਹੁਤ ਰਸਤੇ ਨੇ, ਬੱਚੇ ਦਾ। ਹਾਂਜੀ, ਟੀਚਿੰਗ ਦਾ ਓ, ਮੈਡਮ ਦਾ ਓ। ਉਹ ਪ੍ਰੋਫੈਸਰ ਨੇ। ਸਭ ਪੜਾਈ ਕਰਕੇ, ਕਰੇ ਬਣੇ ਹੋਏ ਨੇ ਸਭ। ਪੜ੍ਹਕੇ ਹੀ ਐਜੂਕੇਸ਼ਨ ਨਾਲ ਹੀ ਸਭ ਬੱਚਾ ਬਿਲਕੁਲ ਲੱਗੇ ਵੱਧਦੇ ਨੇ ਬੱਚੇ
ਹਾਂਜੀ ਪੜ੍ਹੇ ਲਿਖੇ ਬੰਦੇ ਦੀ ਗੱਲ ਨੂੰ ਲੋਕ ਲੋਕ ਧਿਆਨ ਨਾਲ ਸੁਣਦੇ ਨੇ
ਧਿਆਨ ਵੀ ਦਿੰਦੇ ਨੇ ਬਿਲਕੁਲ ਇੱਕ ਆਪਣਾ ਰੁਤਬਾਣਂਦਾ ਬੰਦੇ ਦਾ
ਹਾਂਜੀ ਚਾਹੇ ਤੇ ਆਪਣਾ ਕਰੋ ਤੇ ਪਰ ਪਰਿਵਾਰ ਦੇ ਬੱਚਿਆਂ ਨੂੰ ਵੀ ਸਹੀ ਰਾਹ ਦਿਖਾ ਖਾ ਸਕਦੇ ਹੈ ਤੇ ਸਿੱਕਿਆ ਔਰਤਾਂ ਨੂੰ ਵੀ ਆਤਮ ਆਤਮ ਨਿਰਭਰ ਬਣਾਉਣਦੀ ਹੈ
ਹਾਂਜੀ ਬਿਲਕੁਲ
ਜਿਨਾਂ ਨਾਲ ਉਹ ਜ਼ਿੰਦਗੀ ਦੇ ਫਾਇਦੇ ਫੈਸਲੇ ਖੁਦ ਕਰ ਸਕਦੀ ਹੈ
ਕਰ ਸਕਦੇ ਹੋ, ਬਿਲਕੁਲ ਬੱਚਾ ਬਾਹਰ ਜਾ ਕੇ। ਕਿਧਰੇ ਵੀ ਜਾਂਦਾ ਹੈ। ਬਿਲਕੁਲ ਕਿਸੇ ਦਾ ਮੂੰਹ ਨੀ ਦੇਖਣਾ ਪੈਂਦਾ। ਕਿਸੇ, ਕਿਸੀ ਕ- ਕੇ ਹੱਥ ਨੀ ਫੈਲਾਣਾ ਪੈਂਦਾ, ਬੰਦੇ ਨੂੰ।
ਤੇ, ਧੀਰੇ- ਧੀਰੇ ਤਭੀ ਤੋਂ, ਅਹ ਦੇਸ ਵਿਕਾਸ ਕਰਦਾ ਹੈ।
ਬਿਲਕੁਲ, ਦੇਸ਼ ਕਾਲਸ, ਤਾਂ ਹੀ ਕਰੇਗਾ, ਕੋਈ ਨ। ਹਾਂਜੀ- ਹਾਂਜੀ।
ਹਾਂਜੀ। ਜਿੱਥੇ ਜ਼ਿਆਦਾ ਪੜੇ- ਲਿਖੇ, ਲੋਕ ਆਉਂਦੇ ਨੇ, ਉੱਥੇ ਦੇਸ਼। ਤਰੱਕੀ ਕਰਦਾ ਹੈ। ਸਿੱਖਿਆ ਨਾਲ, ਭ੍ਰਿਸ਼ਟਾਚਾਰ।
ਸਭ ਤੋਂ ਪਹਿਲਾਂ, ਤੁਸੀਂ ਆਪਣੇ ਘਰ ਵਿੱਚ ਹੀ, ਲਿਆਓ ਇਸ ਚੀਜ਼ ਨੂੰ। ਉਹ ਘਰ ਹੀ ਸਭ ਤੋਂ ਗਰੋ ਕਰੇਗਾ ਜਿੱਥੇ। ਸਟੱਡੀ ਹੋਏਗੀ। ਬੱਚੇ ਪੜੇ ਹੋਣਗੇ। ਉਸ ਘਰ ਦੇ ਅੰਦਰੋਂ ਹੀ, ਸਭ ਤੋਂ ਜ਼ਿਆਦਾ ਗਰੋਥ ਹੋਏਗੀ। ਘਰੋ ਅੰਦਰੋਂ, ਗਰੋਥ ਹੋਏਗੀ। ਤੇ ਦੇਸ਼ ਦੇ ਅੱਗੇ ਜਾ ਕੇ ਸਭ, ਦੇਸ਼ ਆਪੇ ਗਰੋ ਕਰੇਗਾ।
ਹਾਂਜੀ। ਦੇਖੋ ਜੀ। ਅਹ ਕਿੰਨਾ, ਭ੍ਰਿਸ਼ਟਾਚਾਰ ਹੋ ਰਿਹਾ ਸੀ। ਹਾਂਜੀ। ਤੇ ਪੜੀ- ਲਿਖੀ ਔਰਤਾਂ ਨੂੰ, ਇਨਾ ਤੇ ਸਮਝ ਆਉਂਦਾ ਹੋ ਹੈ। ਹਾਂ ਮੈਂ, ਕੀ ਕਰਨਾ ਹੈ, ਕੀ ਨਹੀਂ ਕਰਨਾ।
ਕੀਕਨ ਕਰਨਾ ਅਪਨਾ ਹੋਰ। ਬਿਲਕੁਲ- ਬਿਲਕੁਲ ਹੋਰ ਜੋ। ਮਾਂ ਹੈ ਉਹ, ਤੇ ਆਪਣੀ ਬੇਟੀ ਨੂੰ, ਕਹੇਗੀ ਤੇ, ਪੜੋ। ਦੇਖੋ ਜੋ, ਅਸੀਂ ਲਾਈਫ ਨੂੰ, ਆਪਣਾ ਮਤਲਬ ਅਸੀਂ, ਨਹੀਂ ਮਤਲਬ ਬਤੀਤ ਕੀਤੀ। ਤੁਸੀਂ ਵਧੀਆ ਕਰੋ। ਅੱਛਾ ਕਰੋ, ਆਪਣੀ ਲਾਈਫ ਵਿੱਚ। ਹਰ ਜਗਾ ਵਧੀਆ ਸਟੈਂਡ ਲਓ।
ਵਧੀਆ ਸਟੈਂਡ ਲੋ, ਤੇ ਤੁਸੀਂ, ਦੂਸਰੋ ਨਾਲ ਵੀ। ਅ- ਅੱਛਾ ਵਿਵਹਾਰ ਰੱਖੋ। ਤੇ ਤੁਸੀਂ, ਦੂਸਰੋ ਨੂੰ ਵੀ ਪੜਾਓ।
ਜੋ ਪੜਿਆ- ਲਿਖਿਆ, ਹੋਏਗਾ। ਉਹ ਤਾਂ ਅੱਛਾ, ਵਿਵਹਾਰ ਹੀ ਕਰੇਗਾ। ਬਿਲਕੁਲ ਅੱਛਾ ਹੀ, ਕਰੇਗਾ ਉਹ। ਐਜੂਕੇਸ਼ਨ ਦਾ, ਮਤਲਬ ਹੀ ਐ ਹੋਇਆ। ਕੋਜੂਕੇਸ਼ਨ ਹਰ, ਹਰ ਤਰਫ ਤੋਂ ਐਜੂਕੇਸ਼ਨ ਹੈ। ਵੀ ਆਪਣੇ ਬੋਲਣ ਤੋਂ ਲੈ ਕੇ। ਆਪਣੇ ਕੰਮ, ਤੱਕ ਦੀ ਐਜੂਕੇਸ਼ਨ। ਜਿਨੂੰ ਦੋ, ਹਰ ਤਰੀਕੇ। ਰਿਕੇ ਦਾ, ਤੁਹਾਨੂੰ ਸਮਝਾਓ, ਕਰੋ ਬਿਲਕੁਲਰ, ਹੋਰ ਹਾਂ।
ਤੇ ਕੀ ਸਹੀ ਹੈ। ਉਹਨੂੰ ਖੁਦ ਹੀ, ਸਮਝ ਆਉਂਦਾ ਧੀਰੇ- ਧੀਰੇ।
ਆਉਂਦਾ ਹੈ। ਬਿਲਕੁਲ, ਬਿਲਕੁਲ- ਬਿਲਕੁਲ ਹੋਰ। ਹੋਰ? ਕਰਨਾ ਬਿਲਕੁਲ। ਪੜਾਈ ਤੇ ਬੋਤ, ਜ਼ਰੂਰੀ ਹੈ।
ਓ ਕੈਂਦੇ ਨੇ ਕਿ, ਏਕ ਔਰਤ ਪੜੀ ਓਂਦੀ ਸੀ ਤੇ, ਫੇਰ ਤੇ ਸਾਰੀ ਫੈਮਲੀ ਪੜੀ ਓਂਦੀ ਸੀ। ਓ ਸਭ ਨੂੰ, ਪੜਾਨ ਸਕਦੀ ਏ।
ਪੜੀ ਹੋਏਗੀ। ਓ ਤੇ, ਕਏਗੀ ਮੇਰੇ ਬੱਚੇ ਵੀ ਪੜਨ, ਮੇਰੇ ਬੱਚੇ ਵੀ ਅੱਗੇ ਨਿਕਲਨ। ਜਿਨੂੰ ਜੋ ਪੜਯਾ- ਲਿਖਆ ਹੋਏਗਾ। ਓਨੂੰ ਹੀ ਪਤਾ ਹੋਏਗਾ ਇਸ ਵੀ ਐਜੂਕੇਸ਼ਨ ਦੀ, ਕੀ ਐਮਿਯਤ ਹੈਗੀ ਐ? ਹਾਂ, ਓਨੂੰ ਪਤਾ ਹੋਏਗਾ ਨਾ, ਐਜੂਕੇਸ਼ਨ ਕੀ ਕੀ ਆਂ ਮੈਂ ਤੇ, ਐਜੂਕੇਸ਼ਨ ਵਗੈਰਾ ਚ ਕੁਛ ਨੀ ਐ। ਅਸੀ ਚਾਰ ਬੰਦਿਆਂ ਦੇ ਵਿੱਚ ਬੈਠ ਕੇ ਅੱਛੀ ਤਰਾਂ, ਪੜੇ ਲਿਖਿਆ ਦੇ ਵਿੱਚ ਗੱਲ ਵੀ ਨੀ ਕਰ ਸਕਾਂਗੇ। ਜੇ ਅਸੀ ਪੜੇ-ਲਿਖੇ ਨਹੀ ਹੋਵਾਂਗੇ, ਤੇ ਬਿਲਕੁਲ ਸਾਡੇ ਅੰਦਰ ਕੋਨਫੀਡੈਂਸ ਈ ਨੀ ਹੋਏਗਾ। ਜੇ ਅਸੀ ਪੜੇ-ਲਿਖੇ ਆਂ ਖੁਦ ਅਸੀ ਜਾ ਕੇ, ਮੈਡਮ ਦੇ ਨਾਲ। ਪੇਰੇਂਟਸ ਮੀਟਿੰਗ ਵੀ ਜਾਂਦੇ ਨੇ, ਮੈਂ ਮਦਰਸ ਜਾਂਦੀ ਰਹਿੰਦੇ ਨੇ। ਪੈਲੇ ਹੀ, ਓ ਪੈਲੇ ਐਡਮਿਸ਼ਨ ਹੀ ਕਰਵਾਨ ਜਾਓ, ਤ- ਤੁਸੀਂ, ਉਹ ਪਹਿਲੇ ਪੁੱਛਣਗੇ? ਤੁਸੀਂ ਕੁਛ ਇਹ ਤੁਹਾਨੂੰ ਐਜੂਕੇਸ਼ਨ ਹੈ ਕੁਛ, ਮਾਂ। ਪੇਰੈਂਟਸ ਕੂਲ ਕੁਛ ਪੜਾ- ਲਿਖਾ ਹੈ, ਕੁਛ।
ਹਾਂਜੀ।
ਉਹ ਜ਼ਰੂਰੀ ਹੈ। ਅੱਛੇ ਸਕੂਲ ਮੈਂ, ਬੱਚੇ ਬੱਚਿਆਂ ਕੋ, ਅਸੀ ਪਾਉਣਾ ਹੈ।
ਹਾਂਜੀ। ਪੜਿਆ- ਲਿਖਿਆ ਹੋਣਾ। ਤੇ ਉਹਨੂੰ ਦਾ ਵੀ, ਇਹੀ ਰੂਲ ਹਉਂਦਾ ਨੀ। ਤੇ ਪਹਿਲੇ ਪੇਰੈਂਟਸ ਪੜੇ ਹੁੰਦੇ, ਨੀ। ਤਬੀ, ਐਡਮੀਸ਼ਨ ਲੇਵੇਂਗੇ।
ਲੈਨਗੇ ਬਿਲਕੁਲ, ਐਡਮਿਸ਼ਨ ਲੈ ਨੇਯਾ ਬੱਚੇਯਾ ਨੇ, ਫੇਰ ਮਾਂ- ਪਿਓ ਨੂੰ ਸਮਝ ਈ ਨੀ ਆ ਰੀ। ਜੋ ਅਨਪੜ ਨੇ, ਉਨਾਂ ਨੂੰ ਪਤਾ ਈ ਨੀ ਮੈਡਮ ਨੇ ਕੀ ਦਿੱਤਾ। ਔਰ ਮੈਡਮ ਮੀਟਿੰਗ ਮੇਂ ਜਾਏਂਗੇ, ਮੈਡਮ ਸੇ ਕਿਆ, ਕੀ ਪੁੱਛੇਗੀ ਸਾਨੂੰ?
ਹਾਂਜੀ। ਐ ਤਾ ਐਵੀ ਜ਼ਰੂਰੀ ਏ ਕਿ ਪੇਰੇਂਟਸ ਨੂੰ, ਹਾਂਜੀ, ਬਹੁਤ ਫ਼ਰਕ ਪੈਂਦਾ ਏ ਜੀ। ਹਾਂਜੀ, ਸਹੀ ਗੱਲ ਐ। ਤੇ ਹਮ ਨੂੰ ਚਾਹੀਦੇ, ਹਮ ਆਪਨੇ ਆਸ-ਪਾਸ ਨੂੰ ਵੀ ਲੋਗੋ
ਹਾਂ, ਦੇਖੇ ਓਨਾਂ ਨੂੰ ਵੀ ਇੰਸ, ਅ ਬਈ ਓਨਾਂ ਨੂੰ ਇੰਸਪਾਯਰ ਕਰੋ। ਤੇ ਤੁਸੀ ਵੀ ਆਪਨੇ ਬੱਚਿਆ ਨੂੰ ਪੜਾਓ, ਲਿਖਾਓ, ਆਪਨਾ ਵਧੀਆ ਬਨਾਓ। ਬੱਚਿਆ ਨੂੰ ਮਦਦ ਕਰੋ, ਬਿਲਕੁਲ। ਬਿਲਕੁਲ, ਬਿਲਕੁਲ ਸਭ ਪੜਨ-ਲਿੱਖਨ, ਸਰਕਾਰੀ ਸਕੂਲ ਵੀ ਨੇ
ਤੋ ਪੜ ਨੀ ਸਕਦੇ ਨੀ, ਜਿਨ ਜਿਨਾਂ ਨਾਲ ਹਮਾਰੇ ਬੱਚੇ ਪੜਦੇ ਸੀ।
ਬਿਲਕੁਲ।
ਤੇ ਆਪਾ ਈ ਫਰਜ਼ ਬਣਦਾ ਨੀ ਕਿ ਹੁਨ ਓਨੂੰ ਥੋੜਾ-ਥੋੜਾ ਸਿਖਾਵੈਂ ਤੇ ਥੋੜਾ- ਥੋੜਾ ਬਤਾਏਂ।
ਬਤਾਏਂ ਬਿਲਕੁਲ, ਬਿਲਕੁਲ ਕੋਸ਼ਿਸ਼ ਕਰੋ ਬਈ ਹਰ ਕਿਸੇ ਦੀ ਮਦਦ ਕਰੋ, ਐਜੂਕੇਸ਼ਨ ਵਾਲੇ ਪਾਸੇ ਚ ਜਾਏ। ਸਮਝਾਓ, ਅਗਰ ਕਿਸੇ ਨੂੰ ਤੁਸੀ ਦੇ ਸਕਦੇ ਓ, ਦੇਯੋ। ਕੋਈ ਗੱਲ ਨੀ ਥੋੜਾ ਬੋਤਾ ਪੜਾਓ ਤੇ ਬੱਚਿਆ ਦੀ ਮਦਦ ਵੀ ਕਰੋ, ਹੈਲਪ ਕਰੋ। ਅੱਛੀ ਐਜੂਕੇਸ਼ਨ ਦੇ ਰਿਲੇਟਿਡ, ਚਲੋ ਕੋਈ ਬੱਚਾ ਨਈ ਕੋਈ ਦੇ ਪਾ ਰਿਹਾ ਯਾ ਕੁਛ ਥੋੜਾ ਬੋਤਾ ਬੱਚੇ ਨੂੰ ਹਿੰਮਤ ਵੀ ਕਰਨੀ ਚਾਹੀਦੀ ਏ ਸਮਝਣ ਦੀ ਵੀ ਤੁਸੀ ਪੜੋ-ਲਿਖੋ, ਆਪਣਾ ਵਧੀਆ ਹੈਲਪ ਕਰੋ। ਉਹ ਜੋ ਪੜਿਆ-ਲਿਖਿਆ ਹੋਏਗਾ, ਉਹ ਵੀ ਸਮਝੇਗਾ ਨਾ ਇਸ ਗੱਲ ਨੂੰ।
ਉਹੀ ਸਮਝੇਗਾ ਇਸੀ ਗੱਲ ਨੂੰ, ਉਹੀ ਸਮਝੇਗਾ। ਅੱਜ-ਕੱਲ ਨਾ ਬੱਚਿਓ ਮੇਂ ਇੰਨਾ ਵ ਅਵੇਰਨੈਸ ਆ ਗਿਆ ਜੀ, ਅਤੇ ਬੱਚੀ ਨੂੰ ਪਤਾ ਐ ਕਿ ਐਜੂ ਐਜੂਕੇਸ਼ਨ ਇਤਨੀ ਜ਼ਰੂਰੀ ਹੋਗੀ ਸੀ, ਖਾਸ ਕਰ ਲੜਕੀ ਲੜਕਿਓ ਤੂ ਔਰ, ਹਾਂਜੀ। ਪਹਿਲੇ ਨੀ ਪੜਾ ਦੇਨੀ ਪਹਿਲੇ ਲੜਕੀਆ ਨੂੰ ਕਹਿੰਦੇ, ਤੇ ਚੂਲਾ ਚੋਖਾ ਕਰਨਾ ਏ ਤੂੰ, ਤੂੰ ਤੈਨੂੰ ਕੀ ਕਰਨਾ ਏ।
ਖਾਣਾ ਬਣਾਉਣਾ ਤੂੰਨੇ, ਖਾਣਾ ਸਿੱਖੋ। ਲੇਕਿਨ ਅੱਜ ਦੀ ਮਦਰ ਜੋ ਕਹੇਗੀ ਪਹਿਲੇ ਤੂੰ ਪੜ੍ਹਨਾ ਲਿਖਣਾ ਸੀ ਆਪਣੇ ਪੈਰਾਂ ਤੇ ਸਟੈਂਡ ਆ ਬਿਲਕੁਲ, ਖਾਣਾ ਪਕਾਓ, ਖਾਣਾ ਵੀ ਪਕਾਓ ਕੋਈ ਅੱਛੀ ਗੱਲ ਹੈ ਖਾਣਾ ਪਕਾਣਾ, ਘਰ ਸੰਭਾਲਣਾ ਅੱਛੀ ਬਾਤ ਹੈ ਉਹ ਵੀ ਸਿਖਾਓ ਪੜ੍ਹਾਈ ਵੀ ਸਿਖਾਓ ਦੋਨੋ- ਪਾਸੇ ਲੈ ਕੇ ਜਾਓ ਬੱਚਿਆਂ ਨੂੰ ਲੈ ਕੇ ਜਾਓ ਸਭ ਆਪਣਾ ਵੈਲ ਹੋਣਾ ਚਾਹੀਦਾ ਵਧੀਆ ਆਉਣਾ ਚਾਹੀਦਾ ਹੈ। ਬੇਸ਼ੱਕ ਲੜਕਾ ਹੈ ਲੜਕੀ ਹੈ ਬਿਲਕੁਲ ਸਭ ਕੁਛ ਆਉਣਾ ਚਾਹੀਦਾ ਬੱਚਿਆਂ ਨੂੰ
ਚਲੀਏ ਜੀ ਮੈਨੂੰ ਬਹੁਤ ਅੱਛਾ ਲੱਗਾ ਤੁਸੀਂ ਗੱਲ, ਹਾਂਜੀ ਤੁਹਾਡੇ ਨਾਲ ਗੱਲ ਕਰ ਬਹੁਤ ਹੀ ਚੰਗਾ ਲੱਗਾ
ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਓਕੇ ਜੀ